ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ, ਹੈਲੋ ਹਾਂਜੀ।
ਠੀਕ ਹੋ ਤੁਸੀਂ?
ਹਾਂਜੀ, ਹੋਰ ਰੋਟੀ- ਪਾਣੀ ਖਾ ਲਈ?
ਰੋਟੀ- ਪਾਣੀ ਹਾਂਜੀ ਹਾਂ ਖਾ ਲਈ ਅਸੀਂ ਤਾਂ, ਤੁਸੀਂ ਦੱਸੋ?
ਹਾਂਜੀ - ਹਾਂਜੀ ਬਸ ਆ ਕੇ ਬੈਠੇ ਸੀਗੇ ਵਿਹਲੇ।
ਕੀ ਚੱਲਦਾ ਜ਼ਿੰਦਗੀ ਚ ਵਧੀਆ ਦਿਨ ਘਰੇ ਦਿਨ।
ਹਾ ਹਾਂਜੀ ਬਸ ਹੁਣੀ ਕੋਲਜ ਤੋਂ ਵਾਪਿਸ ਆਇਆ ਸੀਗਾ।
ਅੱਛਾ ਕੋਲਜ ਜਾਂਦੇ ਹੋ ਤੁਸੀਂ ਹੁਣ?
ਹਾਂਜੀ ਕੋਲਜ ਬਸ ਪੜਾਈ ਕਰ ਰਹੇ ਹਾਂ ਨਾ।
ਅੱਛਾ-ਅੱਛਾ ਨੀ ਮੈਂ ਕਿਹਾਂ ਜਾਂਦੇ ਹੋ ਰੋਜ਼ਾਨਾ।
ਹਾਂਜੀ - ਹਾਂਜੀ ਹੁਣੀ ਕੋਲਜ ਤੋਂ ਆਇਆ ਸੀਗਾ।
ਅੱਛਾ, ਹਾਂਜੀ।
ਬਸ ਰਸਤੇ 'ਚ' ਹੀ ਨਾ ਮੇਰੇ ਮਨ 'ਚ' ਇੱਕ ਵੈਸੇ ਮੈਨੂੰ ਚੀਜ਼ ਦਿਖੀ।
ਅੱਛਾ।
ਫਾਸਟ ਫੂਡ ਆਲਿਆਂ ਦੀ ਮੈਂ ਕਿਹਾ ਅੱਜ- ਕੱਲ ਰੇਹੜੀਆਂ ਬੋ ਰੇੜੀਆਂ।
ਬਿਲਕੁਲ ਹਾਂ ਜਗਾ- ਜਗਾ ਤੇ ਬਾਈ ਘਰੋਂ ਬਾਹਰ ਨਿਕਲੋ। ਇੱਕ ਜਗਾ ਤੀ ਦਸ, ਬਾਰਾਂ- ਬਾਰਾਂ ਰੇੜੀਆਂ ਦੇਖੀਆਂ ਏ ਤੇ ਖੁੱਦ ਮੈਂ ਵੀ ਦੇਖੀ ਏ ਜੀ ਸਹੀ ਗੱਲ ਹੈ ਬਾਈ।
ਅੱਜ- ਕੱਲ ਹਰ ਇੱਕ ਬੰਦੇ ਨੇ ਇਹੀ ਕੰਮ ਖੋਲ ਲਿਆ ਹਨਾ। ਫਾਸਟ ਫੂਡ ਦੀਆ ਰੇਹੜੀਆਂ।
ਹਾਂਜੀ। ਘਰ ਦੇ ਵਿੱਚ ਬੱਚੇ ਇੰਨਾ ਜ਼ਿਆਦਾ ਇਸ ਚੀਜ਼ ਦੇ ਪਿੱਛੇ ਭੱਜਦੇ ਨੇ। ਕੇ ਰੋਟੀ ਪਾਨੀ ਤਾਂ ਖਾਂਦੇ ਹੀ ਨਹੀਂ ਹੈਗੇ, ਕਿਉਂਕਿ ਰੇਹੜੀਆਂ ਇੰਨੀਆਂ ਨੇ ਪਹਿਲਾਂ ਹੁੰਦੀਆਂ ਸੀ। ਦੂਰ- ਦੂਰ ਆਪਾਂ ਮਨਾ ਕਰ ਦੇਂਦੇ ਸੀ ਬੱਚਿਆਂ ਨੂੰ
ਹਾਂਜੀ।
ਅੱਜ- ਕੱਲ ਘਰ ਦੇ ਬਾਹਰ ਗੇਟ ਖੋਲੋ ਤੇ ਰੇਹੜੀਆਂ ਲੱਗੀਆਂ ਹੁੰਦੀਆਂ ਨੇ, ਦਸ- ਦਸ, ਬਾਰਾਂ- ਬਾਰਾਂ, ਮਨਾ ਕਿੱਥੋਂ ਕਰੇ ਬੰਦਾ
ਫਾਸਟ ਫੂਡ ਦੀ ਦੁਕਾਨਾਂ ਤੇ ਭੀੜ ਬੋਤ, ਮੈਂ ਦੇਖਿਆ ਅੱਜ- ਕੱਲ ਅੱਜ- ਕੱਲ ਹਰ, ਹਰ ਇੱਕ ਉਮਰ ਦੇ ਲੋਕ ਫਾਸਟ ਫੂਡ ਖਾਣਾ ਪਸੰਦ ਕਰਦੇ ਨੇ ਖਾਸ ਕਰ
ਹੋਣਗੇ ਐਥੇ
ਖਾਸ ਕਰਕੇ ਨੌਜਵਾਨ ਜਾਅ- ਜਾਅ, ਬਜ਼ੁਰਗ ਵੀ ਬਾਕੀ ਸਾਰੇ ਹੀ
ਥੋੜੇ ਇੰਨੇ ਬਜ਼ੁਰਗ ਨੀ ਥੋੜੇ ਚਲੋ, ਜੇੜੇ ਚਾਲੀ ਪੰਜਾਹ ਦੇ ਵਿੱਚ ਦੇ ਵਿੱਚ ਆਂਦੇ ਨੇ, ਉਹ ਵੀ ਬਥੇਰੇ ਲੋਕ ਖਾਂਦੇ ਨੇ ਇਹੋ ਜੀਆਂ ਚੀਜ਼ਾਂ
ਤਾਡਾ ਫਾਸਟ ਫੂਡ ਮਨਪਸੰਦ ਕੇੜਾ ਵੈਸੇ
ਮੇਰਾ ਤਾਂ ਹੈਗਾ, ਸਪਰਿੰਗ ਰੋਲ
ਅੱਛਾ ਜੀ।
ਟਿੱਕੀ ਤੇ ਸਪਰਿੰਗ ਰੋਲ, ਪਰ ਆਪਾਂ ਤੇ ਕਦੀ- ਕਦੀ ਖਾਂਦੇ ਆਂ ਬਾਈ, ਹਫ਼ਤੇ ਦਸ ਦਿਨ 'ਚ' ਕਦੇ ਮਨ ਕੀਤਾ ਰੋਟੀ ਜਿਹਦਾ ਮੰਨ ਨੀ ਟੀ
ਮੈਨੂੰ ਤਾਂ ਪੀਜ਼ਾ, ਬਰਗਰ ਮੋਮੋਜ ਇਹ ਬਹੁਤ ਪਸੰਦ ਐ, ਤੇ ਕਦੇ- ਕਦੇ ਮੈਂ ਨੂਡਲਜ ਵੀ ਖਾ ਲੈਂਣਾ
ਹਾਂ, ਐਂ ਤੇ ਸਾਡੇ ਘਰ ਵੀ ਕੋਈ ਪਾਰਟੀ- ਸ਼ਾਰਟੀ ਹੁੰਦੀ, ਚਲਦੀ ਖਾ ਹੀ ਲੈਂਦੇ ਆਂ ਕੁਛ ਨਾ ਕੁਛ, ਐਨਾ ਮਨਾ ਤਾਂ ਨੀ ਹੈਗਾ। ਪਰ ਐਨਾ ਨੀ ਐ ਵੀ ਰੋਜ਼ ਆਨਾ ਨੀ ਹੈਗਾ ਹੁਣ ਕਈ ਬੱਚਿਆਂ ਦਾ ਮੈਂ ਦੇਖਿਆ ਮੇਰੇ ਭਾਈ ਦਾ ਬੱਚਾ ਐ ਜੀ, ਉਹਨੇ ਡੇਲੀ ਦੀ ਇੱਕ ਪਲੇਟ ਮੋਮੋਜ, ਇੱਕ ਨੂਡਲਜ, ਇੱਕ ਸਪਰਿੰਗ ਰੋਲ ਤਿੰਨੋਂ ਟਾਇਮ ਉਸ ਨੇ ਇਹਦੇ ਨਾਲ ਹੀ ਫੁਲਕਾ ਖਾਣਾ
ਅੱਛਾ ਜੀ।
ਕਦੇ ਤਾਂ ਚੱਲ ਜਾਂਦਾ ਐ ਭਾਣਜਾ ਨੀ, ਭਤੀਜਾ ਮੇਰਾ, ਭਰਾ ਦਾ ਬੱਚਾ ਪਰਸਨਲੀ ਉਹਦੇ ਘਰ ਜਦ ਵੀ ਜਾਓ ਜੀ, ਇਸਦਾ ਮਤਲਬ ਕਿ ਇੰਨਾ ਮਨਾ ਉਹ ਕਹਿੰਦਾ ਜੀ ਖਾਂਦਾ ਰੋ ਰੋਟੀ ਨੀ ਖਾਂਦਾ ਜੀ, ਮੋਮੋਜ਼ ਨਾਲ ਰੋਟੀ
ਅੱਛਾ ਜੀ, ਮੈਂ ਸੋਚਦਾ ਉਹੀ ਐ, ਸਿਹਤ ਵੀ ਜ਼ਰੂਰ ਸਿਹਤ ਵੀ ਜ਼ਰੂਰੀ ਐ, ਹਨਾ, ਜੇ ਆਪਾਂ ਹਰ ਰੋਜ਼ ਫਾਸਟ ਫੂਡ ਖਾਵਾਂਗੇ, ਸਰੀਰ ਤੇ ਤਾਡੇ ਬੁਰਾ ਅਸਰ।
ਉਹ ਤਾਂ ਦੇਖ ਬਿਲਕੁਲ- ਬਿਲਕੁਲ-ਬਿਲਕੁਲ ਅਮਰ ਹਟ, ਅੱਜ- ਕੱਲ ਦੇ ਪੇਰੈਂਟਸ ਵੀ ਨੀ ਧਿਆਨ ਦਿੰਦੇ, ਅੱਜ- ਕੱਲ ਰੇਹੜੀਆ ਹੀ ਇੰਨੀਆਂ। ਨਵੀਆਂ- ਨਵੀਆਂ ਚੀਜ਼ਾਂ ਦੀਆਂ ਐਡਸ ਲਗਾ ਦਿੰਦੀਆਂ ਫੋਨਾਂ ਵਟਸਐਪ ਤੇ ਇੰਸਟਾਂ ਦੇ, ਬੱਚੇ ਫੋਨ ਚਲਾਉਦੇ ਦੇਖ ਕੇੇ ਉੱਥੇ ਪਹੁੰਚ ਜਾਂਦੇ।
ਹਾਂਜੀ, ਇਹ ਗੱਲ ਤਾਂ ਸਹੀ ਐ। ਮੇਰੀ ਮੰਮੀ ਵੀ ਹਮੇਸ਼ਾ ਕਹਿੰਦੀ ਐ ਕਿ ਘਰ ਦਾ ਖਾਣਾ ਸਭ ਤੋਂ ਵਧੀਆ ਹੁੰਦਾ ਐ।
ਨਿੱਕੇ- ਨਿੱਕੇ ਜੇ ਹੈਗੇ ਨੇ, ਪਿੱਛੇ ਜੇ ਮੈੰ ਆਪਣੇ ਘਰੇ ਗਈ ਤੇ ਉੱਥੇ ਮੇਰੇ ਭਰਾ ਦਾ ਮੁੰਡਾ ਕਹਿੰਦਾ ਸੀ ਮੈਂ ਸਾਗਰ ਰਤਨਾ ਜਾ ਰਿਹਾ ਮਤਲਬ ਕਿ ਲੋ ਬੈ ਘਰੇ ਬੈਠਾ ਉਹਨਾਂ ਨੂੰ ਇੰਨੀ ਦੂਰ- ਦੂਰ ਚੀਜ਼ਾਂ ਦਾ ਪਤਾ, ਐੜ ਆਂਦੀ ਆ ਵਾਧੂ।
ਹਾਂਜੀ
ਬੱਚੇ ਕੱਢ ਲੈਂਦੇ ਨੇ ਵੀ ਇਹ ਚੀਜ਼ ਆਪ ਫੇਰ ਪੇਰੈਂਟਸ ਨੂੰ ਕਹਿੰਦੇ ਨੇ ਮਾਂ- ਪਿਓ ਨੂੰ ਵੀ ਸਾਨੂੰ ਲੈ ਕੇ ਜਾਓ, ਅਸੀਂ ਖਾਣਾ ਰੋਟੀ ਨੀ ਖਾਂਦੇ ਕਿੰਨੇ -ਕਿੰਨੇ ਦਿਨ ਘਰੇ।
ਘਰ ਦੇ ਖਾਣੇ ਵਿੱਚ ਵੀ ਪੌਸ਼ਟਿਕ ਤੱਤ ਹੁੰਦੇ, ਜਿਵੇਂ ਹਨਾ ਆਪਣੀਆਂ ਦਾਲਾਂ, ਸਬਜ਼ੀ ਰੋ। ਰੋਟੀ, ਦਹੀਂ, ਸਲਾਦ।
ਸਲਾਦ ਤਾਂ ਬੱਚੇ ਦੇਖਦੇ ਵੀ ਨੀ ਆਪਾਂ ਘਰ ਦੀ ਚੀਜ਼ ਬਣਾਨੇ ਆ ਆਪਣੇ ਕੋਲ ਤੇਲ ਇੱਕ ਵਾਰ ਚ ਯੂਜ ਹੁੰਦੈ ਜੀ ਆਪਾਂ ਵਰ
ਹਾਂ, ਤੇਲ ਵੀ ਦਸ-ਦਸ, ਵੀਹ-ਵੀਹ ਵਾਰ ਤੇਲ ਵਰਤਦੇ ਐ ਕਾਲਾ ਹੋ ਜਾਂਦਾ ਤੇਲ ਵੀ ਓਨਾਂ ਦਾ
ਹੱਥ ਕੋਈ ਅਣਟੱਕਿਆ ਭੋਜਨ ਹੁੰਦਾ ਕੋਈ ਢੱਕਿਆ ਨੀ ਹੁੰਦਾ। ਬਟ ਬਾਈ ਤੁਸੀਂ ਮਨਾ ਨੀ ਕਰ ਸਕਦੇ ਬੱਚਿਆਂ ਨੂੰ ਬਈ ਬੱਚਿਆਂ ਦੇ ਤਾਂ ਆਮ ਐ ਬੱਚੇ ਦਾ ਜਨਮ ਦਿਨ ਆਇਆ
ਹੂੰ ਕਦੇ-ਕਦੇ ਖਾ ਤਾਂ ਕੋਈ ਬੁਰਾਈ
ਕਦੇ ਨੀ। ਨੀ ਮੈਨੂੰ ਤਾਂ ਲੱਗਦਾ ਕੀ ਉਨਾਂ ਚ ਐਸੇ ਮਸਾਲੇ ਪਾਏ ਹੁੰਦੇ ਆ ਕੀ ਓ ਬੱਚਿਆਂ ਨੂੰ ਆਪਣੇ ਵੱਲ ਆਕਰਸ਼ ਸਿਤ ਕਰਦੇ ਐ ਮੈਂਨੂੰ ਤਾਂ ਏ ਚੀਜ਼ ਨੋਟ ਕੀਤੀ ਐ। ਆਪਾਂ ਕਦੇ-ਕਦੇ ਕੈ ਦਿੰਨੇ ਆ ਪਰ ਬੱਚਾ ਆਦੀ ਹੋ ਜਾਂਦਾ ਖਾਣ ਦਾ ਚੀਜ਼ ਕਿਉਂਕੀ ਮੈਂ ਉਨੂੰ ਦੇਖਿਆ ਆਪਣੇ ਬੱਚੇ ਨੂੰ। ਭਤੀਜੇ ਨੂੰ ਓ ਡੇਲੀ ਮੋਮੋਜ਼ ਨਾਲ ਰੋਟੀ ਡੇਲੀ ਮੋਮੋ ਨਾਲ ਰੋਟੀ ਕਿਆ ਟਰੈਕਸ਼ਨ ਆਕਰਸ਼ਿਤ ਕਰਦੀਆਂ ਐ ਚੀਜ਼ਾਂ।
ਅੱਜ ਕੱਲ੍ਹ ਤਾਂ ਸਕੂਲਾਂ ਦੇ ਬਾਰ ਵੀ ਫਾਸਟ ਫੂਡ ਦੀ ਰੇੜੀਆਂ ਬੱਚੇ ਹੋਰ ਕੁਛ ਨਾ ਕੁਛ ਬੱਚੇ ਨੂੰ ਦਿਲ ਦੇਖਦੇ ਬੱਚੇ ਦੇਖਦੇ ਐ ਫੇਰ ਬੱਚਾ ਦਿਲ ਕਰ ਜਾਂਦਾ ਖਾਣ ਦਾ।
ਹਾਂ ਦੇਖ ਕੇ ਤਾਂ ਓਨਾਂ ਦੀ ਰੋਟੀ ਦਾ ਮਨ ਟੁੱਟ ਜਾਂਦਾ ਨਾ।
ਕਈ ਬੱਚੇ ਟਿਫਨ ਵੀ ਨੀ ਲਿਆਂਦੇ ਬਾਰੋਂ ਈ ਖਾ ਲੈਂਦੇ ਐਂ।
ਮੈਂ ਤਾਂ ਦੇਖਿਆ, ਟਿਫਨਾਂ ਵਿੱਚ ਵੀ ਜੀ ਮੈਂ ਸਕੂਲ ਚ ਪੜ੍ਹਾਨੀ ਆ ਟਿਫਨ ਦੇ ਵਿੱਚ ਵੀ ਨੂਡਲਸ, ਮੋਮੋਜ਼। ਅਸਲੀਅਤ ਏ ਗੱਲ।
ਇਸ ਨਾਲ ਸ ਸ ਸਿਰਫ਼ ਸਿਹਤ ਤੇ ਈ ਨੀ ਸਗੋਂ ਪੈਸਾ ਵੀ ਜਾਦਾ ਖਰਚ ਹੁੰਦੈ।
ਓ ਤਾਂ ਹੈ ਈ ਆ ਡੇਲੀ ਬੱਚਾ ਏ ਚੀਜ਼ ਖਾਏਗਾ ਪੈਸਾ ਤਾਂ ਹੁੰਦਾ ਈ ਆ ਆਪਾਂ ਸਬਜ਼ੀ ਬਣਾਵਾਂਗੇ ਘਰੇ ਸਾਰੇ ਖਾਵਾਂਗੇ। ਓ ਬੱਚਾ ਪੰਜਾਹ ਸੌ ਦੀ ਪਲੇਟ ਲਿਆਇਗਾ ਓ ਕੱਲਾ ਖਾਏਗਾ ਸਬਜ਼ੀ ਤਾਂ ਆਪਣੇ ਲਈ ਫੇਰ ਬਣੇਗੀ-ਬਣੇਗੀ। ਮੈਂ ਤਾਂ ਖੁਦ ਆਪਣੇ ਘਰ ਚ ਦੇਖਿ ਵੀ ਅਸੀਂ ਸੌ ਵਾਰ ਮਨਾ ਕਰ ਚੁੱਕੇ ਬੱਚਾ ਮਨਾ ਈ ਓ ਕੈਂਦਾ ਜੀ ਖਾਂਦਾ ਈ ਨੀ ਕੁਛ ਚਾਰ ਦੇ ਨਾ ਰੋਟੀ ਨੀ ਖਾਂਦਾ।
ਜੇ ਆਪਾਂ ਫਾਸਟ ਫੂਡ ਖਾਈਏ ਤਾਂ ਕੋਈ ਤੁਹਾਨੂੰ ਕੁਛ ਫ਼ਰਕ ਮਹਿਸੂਸ ਹੁੰਦਾ ਖਾ ਕੇ ਜਿਵੇਂ, ਕਿਵੇਂ ਸਰੀਰ ਪੇਟ ਭਾਰਾ ਯਾਂ
ਹੁੰਦਾ ਈ ਐ। ਪੇਟ ਭਾਰਾ ਸਿਰ ਬਿਮਾਰੀਆਂ ਲੱਗਦੀਆਂ ਪੇਟ ਦੀਆਂ ਨਵੀਆਂ-ਨਵੀਆਂ ਜੇ ਆ
ਪੜ੍ਹਾਈ ਵਿੱਚ ਵੀ ਧਿਆਨ ਘੱਟ ਲੱਗਦਾ ਏ ਸਭ ਖਾਣ ਨਾਲ।
ਕੁੱਲ ਬਿਲਕੁੱਲ ਸਈ ਸੌ ਪ੍ਰਤੀਸ਼ਤ ਏ ਗੱਲ ਸਈ ਐ ਤੁਹਾਡੀ। ਓ ਖਾਂਦੈ ਪੜ੍ਹਦਾ ਨੀ।
ਚੰਗੀ ਖੁਰਾਕ ਸਾਡੀ ਸਿਹਤ ਦੇ ਨਾਲ-ਨਾਲ ਸਾਡੀ ਸੋਚ ਅਤੇ ਕੰਮ ਕਰਨ ਦੀ ਤਾਕ ਨੂੰ ਵੀ ਵਧਾਉਂਦੀ ਐ।
ਕਿਉਂਕੀ ਅੱਛਾ ਭੋਜਨ ਐ, ਡਰਾਈ ਫਰੂਟ ਐ, ਆਪਣਾ ਫਲ ਏ ਜੇੜੇ ਤਾਜ਼ੇ ਅਪ ਆਪਨੇ ਜੋ ਵੀ ਹੈ। ਉਨਾਂ ਨੂੰ ਆਪਾਂ ਖਾਵਾਂਗੇ ਤਾਂ ਆਪਾਂ ਨੂੰ
ਲੋਕਾਂ ਨੂੰ ਫੋਆਸਟ ਫੂਡ ਫੇਰ ਵੀ ਇੰਨਾ ਪਸੰਦ ਕਿਉਂ ਔਂਦੈ?
ਦੱਸ ਤਾਂ ਰਈ ਆ ਉਸ ਓਚ ਮਸਾਲੇ ਏਸੇ ਜੇ ਪਾਂਦੇ ਨੇ ਕੀ ਓ ਅਟਰੈਕਟ ਹੁੰਦੇ ਨੇ। ਆਕਰਸ਼ਿਤ ਕਰਦੇ ਨੇ ਓ। ਐਡਜ ਲਗਾ-ਲਗਾ ਕੇ ਨਵੇਂ-ਨਵੇਂ ਮਸਾਲੇ ਪਾਂਦੇ ਨੇ ਚਾਟ ਮਸਾਲੇ ਓ ਬੱਚਾ ਇੱਕ ਵਾਰ ਖਾਂਦਾ ਓ ਆਕਰਸ਼ਿਤ ਹੋ ਜਾਂਦਾ ਬਸ।
ਅੱਜ ਕੱਲ੍ਹ ਤਾਂ ਹਰ ਇਕ ਹਰ ਇੱਕ ਮੋਬਾਇਲ ਤੋਂ ਲੋਕੀ ਮੰਗਾਂ ਕੇ ਕੁਛ ਵੀ ਮੰਗਾਂ ਕੇ ਘਰ ਬੈਠੇ-ਬੈਠੇ ਈ ਫਾਸਟ
ਟੈਕਨੋਲੋਜੀ ਕਿੰਨੀ ਵੱਧਗੀ ਏ, ਕਿ ਬੱਚੇ ਖੁੱਦ ਫੋਨਾਂ ਤੇ ਰੀਲਜ ਦੇ ਵਿੱਚ ਸਭ ਕੁਛ ਆਂਦੈ, ਉਹ ਦੇਖ ਕੇ ਬੱਚੇ ਤੇ ਔਨਲਾਈਨ ਔਡਰ ਵੀ ਕਰ ਦਿੰਦੇ ਨੇ। ਆਪਾ ਨੂੰ ਕਹਿ ਦਿੰਦੇ ਨੇ ਸੌ ਰੁਪਏ ਦੇਦੋ ਤੇ ਅਸੀਂ ਇਹ ਚੀਜ਼ਾਂ ਮੰਗਵਾਣੀਆ, ਦੋ ਪਲੇਟਾਂ ਮੰਗਾਕੇ ਬੱਚੇ ਖੁਦ ਘਰ ਖਾਂਦੇ ਦੇ ਏ, ਮੇਂ ਤੁਸੀਂ ਕਿੰਨਾ ਕੁ ਰੋਕੋਗੇ ਬੱਚਿਆਂ ਨੂੰ।
ਲੁਕ ਮਾਵਾਂ ਨੂੰ ਵੀ ਹੁੰਦਾ, ਵੀ ਚੱਲ ਬਾਹਰੋਂ ਈ ਮੰਗਾਦੋ।
ਔਰ
ਬੱਚੇ ਘਰ
ਬੱਚਿਆਂ ਦਾ ਕੰਮ ਆਂਦਾ ਫੋਨ ਤੇ, ਮਾਂ-ਬਾਪ ਨੂੰ ਫੋਨ ਦੇਣਾ ਪੈਂਦਾ। ਉਹ ਕੰਮ ਤਾਂ ਘੱਟ ਕਰਦੇ ਨੇ, ਰੀਲਾਂ ਦੇਖਕੇ, ਔਨਲਾਈਨ ਮੰਗਾਕੇ ਮੈਂ ਖ਼ੁਦ ਦੇਖਿਆ ਪੀਜ਼ਾ ਘਰ ਆਂਦੇ ਹੋਏ।
ਉਸ ਦਿਨ ਮੇਰੇ ਘਰ ਆਗੇ, ਮੇਰੇ ਭਰਾ ਦੇ ਬੱਚੇ ਉਹਨਾਂ ਨੇ ਪੀਜ਼ਾ ਮੰਗਾਇਆ ਦੋ ਪੀਜ਼ੇ ਜੀ, ਨੌ ਸੌ ਪੱਚੀ ਰੁਪਏ ਦੇ। ਖ਼ੁਦ ਈ ਔਡਰ ਕਰ ਦਿੰਦੇ ਨੇ, ਨੌ ਸੌ ਪੱਚੀ ਦੀ ਤਾਂ ਆਪਣੀ ਰੋਟੀ ਬਣਜੇ ਇੰਨੀ ਵਧੀਆ।
ਠੀਕ ਆ ਫਿਰ।
ਤੁਸੀਂ ਮਨਾ ਨੀ ਨਾ ਕਰ ਸਕਦੇ ਇਸ ਚੀਜ਼ ਨੂੰ, ਇੱਕ ਫੋਨ ਦਾ ਇੱਕ ਫਾਸਟ-ਫੂਡ ਦਾ ਤਾਂ ਹਿੱਲਿਆ ਪਿਆ ਦੋਰ।
ਕੀ ਗੱਲ ਕਰੀ? ਬੌਸ ਨੇ। ਸਮਝ ਨੀ ਆਂਦਾ ਕੀ ਕਰੀਏ ਜੇ, ਕੀ ਕਰਿਆ ਜਾਏ ਦੁਨੀਆਂ ਦਾ ਅੱਜ-ਕੱਲ। ਮੈਂ ਕਿਹਾ ਬਸ ਜੀ, ਸਮਝ ਨੀ ਆਂਦਾ। ਹਰ ਇੱਕ ਬੰਦਾ ਬਸ, ਅੱਜ-ਕੱਲ ਤਾਂ ਹਰ ਇੱਕ ਬੰਦਾ ਨਵੀ ਰੇੜੀ ਲਾਕੇ ਬਹਿ ਜਾਂਦਾ।
ਹਾਂ, ਕੰਮ ਵੀ ਬਹੁਤ ਜਦਾ, ਫਿਰ ਵੀ ਚਲਦੀ ਆ ਨਾ ਓ ਤਾ ਕਹਿ ਰਹੀ, ਚੱਲਦੀ ਏ ਤਾਹੀਂ ਲੋਕ ਲੈਂਦੇ ਨੇ, ਫਾਇਦਾ ਹੁੰਦਾ ਬਹੁਤ। ਅੱਧੋ-ਅੱਧ ਕਮਾਈ ਹੁੰਦੀ ਏ, ਇਸ ਚੀਜ਼
ਹਾਂਜੀ।
ਅੱਧੋ-ਅੱਧ ਕਮਾਈ ਏ, ਇਸ ਚੀਜ਼ 'ਚ।
ਉਹੀ ਏ ਨਾ ਜੇ ਕਿਸੇ ਨੂੰ ਬਣਾਨਾ ਆਂਦਾ, ਨਹੀਂ ਆਂਦਾ ਬਸ ਚੱਕਦੋ ਕੰਮ ਨੂੰ।
ਰੀਲਾਂ-ਰੂਲਾਂ ਦੇਖ ਲੈਂਦੇ ਨੇ, ਮੈਂ ਤਾਂ ਕਿੰਨੇ ਬੱਚੇ ਦੇਖੇ ਆ ਰੀਲਾਂ-ਰੂਲਾਂ ਦੇਖ ਕੇ ਸਿਖ ਕਿ ਚਾਰ ਚੀਜ਼ਾਂ ਬਣਾਨ ਲਗ ਜਾਂਦੇ ਨੇ। ਉਸੀ ਚੀਜ਼ਾਂ ਦੇ ਨਾਮ ਬਦਲਾਕੇ ਰੱਖ ਦਿੰਦੇ ਨੇ, ਬਣਾਂਦੇ ਨੇ ਪੰਜ ਚੀਜ਼ਾਂ। ਟਕਾਟਕ, ਕੁਰਕੁਰਾ, ਬਰਗਰ, ਚਿਪਸ ਵਾਲਾ ਪਤਾ ਨੀ ਕਿਹੜੇ-ਕਿਹੜੇ ਨਾਮ ਨੇ।
ਹਾਂਜੀ।
ਚੀਜ਼ਾਂ ਦੇ ਨਾਮ ਬਦਲਾਕੇ, ਮਸਾਲੇ ਪਾਕੇ ਆਕਰਸ਼ਿਤ ਕਰਦੇ ਬੱਚਿਆਂ ਨੂੰ ਭਾਈ।
ਹਾਂਜੀ, ਸਹੀ ਗੱਲ ਏ ਭੈਣੇ।
ਬੱਚੇ ਮੰਗਾਂਦੇ ਨੇ ਮਾਂ ਵੀ ਥੋੜਾ-ਬਹੁਤਾ ਸਵਾਦ ਲੈ ਲੈਂਦੀ ਏ ਫਿਰ, ਅਗਲੀ ਵਾਰ ਉਹਨੂੰ ਵੀ ਚਸਕਾ ਪੈ ਜਾਂਦਾ ਵੀ ਮੰਗਾਓ।
ਉਹੀ ਹੈ, ਸਭ ਦਾ ਹੀ ਐ, ਫਾਸਟ-ਫੂਡ ਨੇ ਦਿਮਾਗ ਨੂੰ ਆਪਣੇ ਵਸ'ਚ ਕਰ ਲਿਆ।
ਮਾਂ-ਬਾਪ ਅੱਜ-ਕੱਲ ਨੌਕਰੀਆਂ ਪੇਸ਼ਾ ਵਾਲੀਆਂ, ਸ਼ਾਮੀ ਆਂਦੀਆਂ ਬੱਚੇ ਕਹਿੰਦੇ ਜੀ ਪੀਜ਼ਾ ਮੰਗਾਦੋ, ਬਰਗਰ ਮੰਗਾਦੋ ਜੀ, ਨੂਡਲ ਮੰਗਾਲੋ, ਚਲੋ।
ਮੈਦਾ ਖਾ-ਖਾਕੇ ਜੋ ਹਾਲ ਹੁੰਦਾ ਬੱਚਿਆਂ ਦਾ, ਉਹ ਬਾਅਦ ਪਤਾ ਲੱਗ ਹਰ ਇੱਕ ਚੀਜ਼ ਦੇ ਵਿੱਚ ਮੈਦਾ ਏ ਜੀ, ਔਰ ਪਤਾ ਨੀ ਕੱਦ-ਕੱਦ ਦਾ ਪਰਾਣਾ।
ਪੱਦ
ਪਰਾਣਾ ਮੈਦਾ।
ਚਲ ਜੇ
ਕੋਈ ਸ ਅੱਛਾ ਥੋੜ੍ਹੀ ਲੈਂਦੇ ਨੇ, ਅੱਜ ਕੱਲ੍ਹ ਰੇੜੀਆਂ ਤੇ ਨੋਰਮਲ ਹੁੰਦਾ ਗੰ ਗੰਦੀ ਚੀਜ਼ ਗੰਦਾ ਮੈਦਾ।
ਮੈਂਦਾ ਸਈ ਗੱਲ ਐ ਜੀ,
ਏਂ ਨੀ ਏ, ਵੀ ਹਾਂ
ਹਾਂਜੀ।
ਆਪਾਂ ਬਣਾਨੇਂ ਆ ਨਾ ਚੀਜ਼
ਕੀ ਕੀਤਾ ਜਾਵੇ ਜੀ, ਅੱਜ ਕੱਲ੍ਹ ਤਾਂ ਮਾਂ -ਬਾਪ ਵੀ
ਨਈ ਮੈਂਨੂੰ ਨੀ ਲੱਗਦਾ ਕਿ, ਏ ਚੀਜ਼ ਰੁੱਕ ਸਕਦੀ ਐ, ਏ ਤਾਂ ਬਹੁਤ ਈ ਔਖਾ ਕਦਮ ਐ। ਹੁਨ ਏ ਤਾਂ ਆਪਾ ਨਾ, ਰੇੜੀਆਂ ਵਾਲੇ ਨੂੰ ਬੰਦ ਕਰ ਸਕਦੇ ਆਂ, ਨਾ ਫੋਨਾਂ ਦੇ ਵਿੱਚ ਰੀਲਾਂ ਨੂੰ।
ਬਿਲਕੁੱਲ ਸਈ ਗੱਲ ਏ ਜੀ।
ਕੀਤਾ ਜਾਵੇ ਇਸਦਾ ਤਾਂ ਮੈਨੂੰ ਨੀ, ਲੱਗਦਾ ਕਿ ਏ ਚੀਜ਼ ਆਪਾ ਬੰਦ ਕਰ ਸਕਦੇ ਆ।
ਕਿਵੇਂ ਬੰਦ ਕਰਾਂਗੇ।
ਚਲੋ, ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਮਨ
ਹਾਂਜੀ ਜੀ ਹਾਂ। ਹਾਂ ਆਪਾਂ ਇਸ ਬਾਰੇ ਗੱਲ ਤਾਂ ਕਰ ਸਕਦੇ ਆਂ, ਸੋਚਦੇ ਆਂ ਕੁੱਛ।
ਹਾਂਜੀ।
ਜੇ ਕੁੱਛ ਆਪਣੇ ਕੋਲੋ ਕਦਮ ਉਠਾ ਸਕਦੇ ੳ, ਤੇ ਜ਼ਰੂਰ ਉਠਾਵਾਂਗੇ। ਇਸਨੂੰ ਬੰਦ ਕਰਨ ਵਾਲੇ ਨਾ, ਚਲੋ। ਚਲੋ ੳਕੇ। ਕੁਝ ਤਾਂ ਸੋਚਦੇ ਆ, ਸਕੂਲਾਂ ਚ' ਯਾਂ ਬੱਚਿਆਂ ਨੂੰ ਸਮਝਾਈਏ।
ਤੇ ਐਦਾਂ ਜੀ ਠੀਕ ਏ, ਫਾਸਟ ਫੂਡ ਤੋਂ ਬਚਣਾ ਜਿੰਨਾ ਹੋ ਸਕੇ।
ਅਸੀ ਤਾਂ ਬਚਾਂਗੇ ਨਾਲ ਦੀ ਨਾਲ ਚਲੋ, ਤੁਹਾਡੀ ਗੱਲ ਸੁਣ ਕੇ ਸਕੂਲਾਂ -ਸਕਾਲਾਂ ਵਿੱਚ ਜਾ ਕੇ ਦੇਖਦੇ ਹਾਂ, ਮੈਂ ਵੀ ਅਧਿਆਪਕ ਆ। ਸਕੂਲ ਚ। ਦੇਖਾਗੇ ਬੱਚਿਆਂ ਨੂੰ ਸਮਝਾ ਕੇ ਕੀ ਪਤਾ ਚਲੋ ਟਵੱਟੀ ਵੀਹ -ਤੀਹ ਪ੍ਰਸੈਂਟ ਸਮਝਣਗੇ। ਠੀਕ ਏ ਜੀ, ਓ ਓਕੇ, ਧੰਨਵਾਦ ਸਾਸ ਸੀ ਕਾਲ ਜੀ, ਓਕੇ।